ਹੈਲੋ-ਹੈਲੋ ਹਾਂਜੀ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
ਔਰ ਕਿਵੇਂ ਵਧੀਆ
ਹਾਂਜੀ ਬੋਤ ਵਧੀਆ ਤੁਸੀਂ ਸੁਣਾਓ।
ਬਸ ਵਧੀਆ ਕੀ ਕਰਦੇ।
ਬਸ ਮੈਂ ਤੇ ਹਜੇ ਨਾ। ਥੋੜ੍ਹਾ ਸ ਓ ਸੀ ਮਤਲਬ ਸੋਚ ਰਈ ਸੀ ਕਿ ਨਾ ਮੈਨੂੰ ਥੋੜ੍ਹੇ ਜਿਹੇ ਨਾ ਪੈਸੇ ਜੋੜ ਲੈਣੇ ਚਾਹੀਦੇ ਨੇ ਕਦੀ ਕਦੀ ਲੋੜ ਪੈ ਜਾਂਦੀ ਏ ਨਾ। ਤੇ ਇਹੀ ਮੈਂ ਸੋਚ ਰਈ ਸੀ ਤੇ ਫਿਰ ਤੁਹਾਡਾ ਕਾਲ ਆ ਗਿਆ ਤੇ ਮੈਂ ਸੋਚਿਆ ਹਾਂ ਕਿ ਤੁਹਾਨੂੰ ਇਹੀ ਦੱਸ ਰਈ ਆਂ ਕੀ ਅੱਜ ਜਿੱਦਾਂ ਮੈਨੂੰ ਲੋੜ ਸੀ ਤੇ ਫਿਰ ਮੈਂ ਜੋੜੇ ਈ ਨ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਕਿਵੇਂ ਪੈਸ ਜੋੜਨੇ ਚਾਹੀਦੇ ਨੇ ਔਰ ਅਹ ਜੋੜਨਾ ਜਾਦਾ ਜ਼ਰੂਰੀ ਹੈ ਕਿ ਸਾਨੂੰ ਸਮੇਂ-ਸਮੇਂ ਨਾਲ ਖਰਚ ਰਚ ਵੀ ਦੇਣੇ ਚਾਹੀਦੇ ਨੇ।
ਦੇਖੋ ਕਿਵੇਂ ਹੁੰਦਾ ਹੈ ਨਾ ਅੱਜ ਦਾ ਜ਼ਮਾਨਾ ਏਦਾਂ ਦਾ ਹੈਗਾ ਨਾ ਕਿ ਆਪਾਂ ਨੂੰ ਸੇਵਿੰਗ ਬੋਤ ਈ ਜਾਦਾ ਮਾਇਨੇ ਰੱਖਦੀ ਐ ਤੁਸੀਂ ਸੇਵਿੰਗ ਕਰੋਗੇ ਤਾਂ ਜਦ ਵੀ ਤੁਹਾਨੂੰ ਕੁਛ ਵੀ ਛੋਟੀ ਮੋਟੀ ਪ੍ਰੋਬਲਮ ਆਂਦੀ ਹੈ ਤਾਂ ਆਪਣੀ ਸੇਵਿੰਗ ਯੂਜ ਕਰ ਸਕਦੇ ਆ ਉਦਾਂ
ਹਾਂਜੀ-ਹਾਂਜੀ ਓ ਤਾ ਗੱਲ ਤੁਹਾਡੀ ਸਈ ਹੈ ਪਰ ਹਾਂਜੀ।
ਉਹਦੇ ਕਰਕੇ ਇਹਦੇ ਕਰਕੇ ਜਿਵੇਂ ਤੁਸੀਂ ਹੁਣ ਜੋਬ ਜਾਂ ਜੋਬ ਕਰਦੇ ਹੋ ਜਾਂ ਬਿਜ਼ਨਸ ਕਰਦੇ ਹੋ। ਉਹਦੇ 'ਚ ਕਿਵੇਂ ਨਾ ਆਪਣਾ ਤੁਸੀਂ ਬੋਲੋ ਟੈਨ ਟੈਨ ਟੂ ਟਵੈਂਟੀ ਪਰਸੈਂਟ ਆਪਣਾ ਨਾ ਤੁਸੀਂ ਥਾਣ ਲਓ ਕਿ ਅਸੀਂ ਨੇ ਕੱਢਣਾ। ਓ ਸਾਈਡ ਤੇ ਰੱਖਣਾ ਈ ਰੱਖਣਾ। ਕੁਝ ਵੀ ਅੜਚਨ ਆ ਜਾਏ ਕੁਝ ਵੀ ਅੜਜ ਆਪਾਂ ਨੂੰ ਉਹਨੂੰ ਹੱਥ ਨ ਲਗਾਣਾ ਉਹਨੂੰ ਥੋੜਾ ਘੱਟ 'ਚ ਗੁਜ਼ਾਰਾ ਕਰ ਲਾਉਗੇ ਲੇਕਿਨ ਉਹਨੂੰ ਹੱਥ ਨੀ ਲਗਾਣਾ ਫਿਰ ਓ ਕਦੋਂ ਹੁੰਦਾ। ਜਦ ਇਸ੍ਹਾਂ ਦਾ ਕੁਛ ਟਾਈਮ ਆਂਦਾ ਜਦ ਲੋੜ ਆਉਂਦੀ ਹੈ ਤਾਂ ਆਪਾਂ ਉਹ ਖੋਲ੍ਹ ਸਕਦੇ ਉਹਨੂੰ ਪੈਸੇ ਲੈ ਸਕਦੇ ਹਾਂ।
ਸਈ ਗੱਲ ਆ ਮੈਂ-ਮੈਂ ਵੀ ਇਹੀ ਸੋਚਦੀ ਹਾਂ ਵਰਨਾ ਕਦੀ-ਕਦੀ ਸਮਝ ਨਈ ਆਂਦਾ ਕਿ ਕਿੱਥੇ ਪੈਸੇ ਚਲੇ ਜਾਂਦੇ ਨੇ। ਫੇਰ ਕਦੀ-ਕਦੀ ਫਿਰ ਸਾਨੂੰ ਲੋੜ ਪੈ ਜਾਂਦੀ ਕਿ ਕਿਸੇ ਤੋਂ ਮੰਗ ਫਿਰ ਉਸ ਤੋਂ ਬਾਅਦ ਉਹਨੂੰ ਚੁਕਾਣਾ ਹੁੰਦਾ ਐਵੇਂ ਕਰਕੇ ਐਵੇਂ ਲੱਗਦਾ ਹੈ ਕਿ ਜਿੰਨਾ ਕਮਾ ਨਈ ਰਿਆ ਉਸ ਤੋਂ ਜ਼ਿਆਦਾ ਸਾਡੇ ਪੈਸੇ ਲੱਗ ਜਾਂਦੇ ਨੇ ਇੱਧਰ ਉੱਧਰ ਵੀ ਖਰਚੇ ਈ ਇਹਨੇ ਨੇ।
ਪੈਸਾ ਅੱਜ ਕੱਲ੍ਹ ਮਹਿੰਗਾਈ ਉਨੀ ਹੈ ਨਾ ਮਹਿੰਗਾਈ ਕਿੰਨੀ ਘੱਟ ਹੈ ਕਿ ਮਹਿੰਗਾਈ ਹੈਗੀ ਇਹਦੇ ਕਰਕੇ ਤਾਂ ਫਿਰ ਪੈਸਾ ਤੋ ਲੱਗਦਾ ਹੀ ਹੈ ਦੇਖੋ। ਤੁਸੀਂ ਜੋ ਵੀ ਕਰ ਲਓ ਤੁਸੀਂ ਹੁਣ ਦੇਖੋ ਅਗਰ ਆਪਾਂ ਜੋਬ ਵੀ ਕਰਾਂਗੇ ਅਗਰ ਜੋਬ ਵੀ ਸਰਵਿਸ ਕਰਦੇ ਹਾਂ ਉਹਦੇ 'ਚ ਤੁਸੀਂ ਇਨਕਮ ਦੇਖ ਲਓ। ਦਸ ਤੋਂ ਪੰਦਰਾਂ ਆਂਦੀ ਹੈ ਤਾਂ ਦਸ ਤੁਸੀਂ ਆਪਣੇ ਖਰਚਾ ਰੱਖੋ। ਕਰਨ ਵਾਸਤੇ ਪੰਜ ਸੇਵਿੰਗ ਰੱਖ ਲਓ ਇੱਦਾਂ ਕਰਿਆ ਕਰੋ। ਓ ਵੀ ਉਹਦੇ 'ਚ ਆਪਾਂ ਨੂੰ ਰੈਂਦਾ ਅਗਰ ਹਾਂ ਚਲੋ ਬਿਜਨਸ ਹੈਗਾ ਨਾ ਆਪਣਾ ਖੁਦ ਦਾ ਖੁਦ ਦਾ ਬਿਜਨਸ ਹੁੰਦਾ ਉਹਦੇ 'ਚ ਚਲੋ ਟੈਂਸ਼ਨ ਨਈ ਹੁੰਦਾ ਲੇਕਿਨ ਤੋ ਬਿਜਨੇਸ 'ਚ ਵੀ ਆਪਾਂ ਨੂੰ ਪੈਸਾ ਲਾਣਾ ਈ ਏ ਨਾ। ਉਹਦੇ 'ਚ ਵੀ ਸੇਵਿੰਗ ਆਪਣੀ ਵੱਖਰੀ ਰੱਖਣੀ ਚਾਹੀਦੀ ਹੈ ਕਿਸੇ ਕਿਆ ਤੋ ਕਿਟੀ ਪਾ ਲੋ ਯ ਕਿਟੀ ਪਾ ਲੋ। ਜਦ ਵੀ ਤੁਹਾਨੂੰ ਨ ਈਤਾਂ ਬੀਸੀ ਹੁੰਦੀ ਹੈ ਬੀਸੀ ਪਾ ਲਿਆ ਕਰੋ।
ਹਾਂਜੀ, ਸਹੀ ਏ ਬੈਂਕ ਚ ਹਾਂਜੀ। ਬੈਂਕ 'ਚ ਜਿਵੇਂ ਐੱਸ ਆਈ ਪੀ ਜਾਂਦੀ ਆ, ਹੈ ਉਹ 'ਤੇ ਜਾ ਹੀ ਰਹੀ ਹੈ, ਹੁਣ ਫਿਰ ਨਾ ਇਹ ਹੁੰਦਾ ਕਿ, ਉਹਦੇ ਤੋਂ ਕੱਢ ਨਹੀਂ ਸਕਦੇ। ਫਿਰ ਉਹਦੇ ਚੋਂ, ਇੱਕ ਤੁਹਾਡਾ ਫਿਕਸ ਟਾਈਮ ਹੀ ਹੈ ਪੰਜ ਸਾਲ ਦੀ ਕੀਤੀ ਤੁਸੀਂ ਦੋ ਸਾਲ ਦੀ ਕੀਤੀ, ਤੁਸੀਂ ਉਹਦੇ ਵਿੱਚ ਫਿਰ ਕੱਢ ਨਹੀਂ ਸਕਦੇ ਇਸ ਲਈ ਤਾਂ, ਥੋੜ੍ਹਾ ਉਹ ਲੱਗਦਾ ਹੈ ਕਿ, ਸੇਵਿੰਗ ਦੀ ਪਰ ਕੀ ਉਹਦੇ 'ਚ ਥੋੜ੍ਹਾ, ਇੰਟਰਸਟ ਮਿਲਦਾ ਅਤੇ ਪੈਸੇ ਵੱਧਦੇ ਨੇ, ਤੁਹਾਡਾ ਜਿੰਨਾ ਤੁਸੀਂ ਵੇਟ ਭਰੋਗੇ, ਤੁਹਾਡਾ ਪੈਸਾ ਵੱਧਦਾ ਜਾਵੇਗਾ।
ਨਹੀਂ ਕਿਵੇਂ ਨਾ ਤੁਸੀਂ, ਜ਼ਿਆਦਾਤਰ ਅਗਰ ਸੇਵਿੰਗ ਕਰਨੀ ਹੈ ਨਾ ਤੁਸੀਂ ਬੀਸੀਆਂ ਪਾਓ ਸਭ ਤੋਂ ਬੈਸਟ, ਹੈਗੀ ਬੀ ਸੀ। ਜਿੱਥੇ ਬੀਸੀ ਹੁੰਦੀ ਹੈ ਨਾ, ਬੀਸੀ ਤੁਸੀਂ ਪਾਈ ਏ ਹੁਣ ਮੈਂ ਵੀ ਦੋ- ਤਿੰਨ ਜਗ੍ਹਾ ਬੀਸੀ ਪਾਈਆ ਉੱਥੇ ਇੱਕ ਬੀ ਸੀ ਦਾ, ਇੱਕ ਜਗ੍ਹਾ ਦੋ ਹਜ਼ਾਰ ਹੈਗਾ। ਇੱਕ ਜਗ੍ਹਾ, ਪੰਜ ਹਜ਼ਾਰ ਹੈ, ਇੱਕ ਜਗ੍ਹਾ ਦਸ ਹਜ਼ਾਰ ਦਾ ਹੈਗਾ, ਹੁਣ ਤਾਂ ਇੱਦਾਂ ਆ ਆਪਾਂ ਨੂੰ ਪਤਾ ਅਗਰ ਆਪਣਾ ਬੀਸੀ ਪਾਈਏ ਤਾਂ, ਉੱਥੇ ਦੇਣਾ ਤਾਂ, ਮਤਲਬ ਹੈਗਾ ਹੀ ਆਪਾਂ ਨੂੰ ਹੁਣ ਜਦ ਵੀ ਲੋੜ ਆਉਂਦੀ ਹੈ ਨਾ ਹਾਂਜੀ ਵਹੀ- ਵਹੀ ਹੁਣ ਜਦ ਵੀ ਲੋੜ ਹੈ ਤਾਂ ਉਹ ਚੁੱਕ ਸਕਦੇ ਉੱਥੇ ਬੀ ਸੀ, ਹੁੰਣ ਦੇਖੋ ਅਜ, ਤੁਹਾਨੂੰ ਲੋੜ ਸੀਗੀ ਅੱਜ, ਤੁਸੀਂ ਉਹ ਬੀ ਸੀ ਪਾਈ ਹੁੰਦੀ ਤਾਂ, ਤੁਸੀਂ ਉਹ ਆਰਾਮ ਨਾਲ ਚੁੱਕ ਸਕਦੇ ਸੀ।
ਸਹੀ ਗੱਲ ਐ -ਸਹੀ ਗੱਲ ਐ। ਤੇ ਮੈਂ ਸੋਚਿਆ ਹੀ ਨਹੀਂ ਕਿਉਂਕਿ, ਇੱਥੇ ਵੀ ਸਾਡੀ ਜੋ ਔਰਤਾਂ ਨੇ ਮਤਲਬ ਛੋਟੀ ਮੋਟੀ ਕਿਟੀ ਤੇ ਪਾਉਂਦੇ ਨਹੀਂ ਨੇ, ਹੁਣ ਇੰਨਾ ਕਮਾਉਣ ਪਹਿਲਾਂ ਇਨਾ ਕਮਾਈਏ, ਫਿਰ ਉਸ ਤੋਂ ਬਾਅਦ ਆਪਾਂ, ਪੰਜ -ਦਸ ਹਜ਼ਾਰ ਫਿਰ ਪਾਈਏ ਉਹ ਚੀਜ਼ ਹੋ ਜਾਂਦੀ ਨਾ, ਇਨਕਮ ਵੀ ਓਨੀ ਕਰਨੀ ਪਏਗੀ, ਫੇਰ ਆਪਾਂ ਸੋਚਦੇ ਹਾਂ ਕਿ ਹ ਦੋ ਹਜਾਰ ਦੀ ਹੋਏ ਤੇ, ਫੇਿਰ ਉਹ ਫਿਰ ਹੁੰਦਾ ਨਈ ਹੈ ਕਿਉਂਕਿ, ਫਿਰ- ਫਿਰ ਉਹਨੇ ਲੋਕੀ ਨੀ ਹੁੰਦੇ ਜਨੇ ਫਿਰ ਅਗਰ ਤੁਸੀਂ ਹਿੱਸਿਆਂ ਚ ਪਾਓਗੇ, ਫਿਰ ਤੁਹਾਡੇ ਹਥ ਚ ਘੱਟ ਪੈਸੇ ਆਣਗੇ
ਨਹੀਂ- ਨਹੀਂ ਸਹੀ ਗੱਲ ਐ ਨਹੀਂ ਉਹ ਤਾਂ ਹੈ ਹੀ ਏ ਨਹੀਂ ਤੁਸੀਂ ਜਿੰਨਾ ਹੋ ਸਕੇ ਘੱਟ ਤੋਂ ਘੱਟ, ਦੋ ਹਜ਼ਾਰ ਦੀ ਪਾਓ ਕਿ, ਤੁਹਾਨੂੰ ਕੁਛ ਤੋਂ ਹੱਥ ਵਿੱਚ ਆਵੇ ਜਿੱਦਾਂ ਹੁਣ ਪਹਿਲੇ ਗੱਲ ਤੋਂ ਮੈਂਬਰ ਦੇ ਉੱਤੇ, ਜਿੰਨੇ ਮੈਂਬਰ ਹੋਏ ਗਏ, ਉਸ ਹਿਸਾਬ ਨਾਲ ਤੁਹਾਨੂੰ ਕਿਸੀ ਦਾ ਮਤਲਬ ਅਮਾਊਂਟ ਮਿਲਦਾ ਮੈਂ ਬਸ ਜਿੱਦਾਂ ਜ਼ਿਆਦਾ ਹੋਏਗਾ ਨਾ, ਫਿਰ ਅਮਾਊਂਟ ਵੀ ਉਦਾ ਵੱਧ ਜਾਂਦਾਾ, ਹੁਣ ਜਿੱਦਾਂ ਸਾਡੇ ਇੱਥੇ ਸਕੂਲ ਦੀ ਕਿਟੀ ਹੈਗੀ, ਮੇਰੀ ਕੁੜੀ ਹੈਗੀ ਨਾ, ਸਕੂਲ 'ਚ ਤੋ ਹੁਣ ਸਿਕਸ ਸਕੂਲ ਦੇ ਬੱਚਿਆਂ ਦੀ ਸਭ ਕਿਟੀ, ਨਾਂਮ 'ਤੇ ਪਾਇਆ ਮਤਲਬ ਹੁਣ ਸਾਡੇ ਟੋਟਲ ਮੈਂਬਰ ਹੈਗੇ, ਤੇਰਾਂ ਬੰਦੇ ਨੇ, ਨਹੀਂ ਚੌਦਾਂ ਬੰਦੇ ਨੇ, ਟੋਟਲ
ਹਮ,
ਸਾਡੇ ਦੋ -ਦੋ ਹਜ਼ਾਰ ਸਾਰਿਆਂ ਦੀ ਹੈਗੀ ਹੈ ਪੂਰਾ ਆਪਣਾ ਮਤਲਬ ਕਿਵੇਂ ਨਾ, ਵਧੀਆ ਅਮਾਊਂਟ ਮਿਲ ਜਾਂਦਾ ਹੈ ਹੁਣ
ਹਾਂਜੀ, ਬੱਚਿਆਂ ਦੀ ਫੀਸ ਦਾ ਨੀ ਪਤਾ ਹੁੰਦਾ, ਫੇਰ ਕਦੇ ਵੀ, ਦੇਣੀ ਪੈਂਦੀ ਹਾਂਜੀ, ਤੇ ਏਹੀ ਸਭ ਹੈਗਾ
ਫੀਸ ਬੱਚਿਆਂ ਦੀ, ਫ਼ੀਸ ਨਿਕਲ ਜਾਂਦੀ ਉਹਦੇ ਅੰਦਰ, ਮੇਨ ਗਾਲ ਹੀ ਹੈਗਾ
ਸਹੀ ਗੱਲ ਆ-ਸਹੀ ਗੱਲ ਆ
ਜਿਹਦੇ ਕਰਕੇ ਸੇਵਿੰਗ, ਅੱਜ ਦੇ ਜ਼ਮਾਨੇ ਤਾਂ ਬਹੁਤ ਜ਼ਰੂਰੀ ਹੈ‌, ਸੇਵਿੰਗ ਨਹੀਂ ਰਹੇ ਨਾ ਅੱਜ ਦਾ ਫਿਰ, ਤੁਸੀਂ ਬੋਲੋ ਨਾ ਫਿਰ ਆਪਨ ਟੈਂਨਸ਼ਨ ਕਿੱਥੋਂ ਚੁੱਕੇ, ਫਿਰ ਉਹ ਲੋਨ ਚੁੱਕੋ, ਫਿਰ ਉਹ ਵਿਆਜ ਪਰ ਉਹ- ਉਹ ਬੜਾ ਔਖਾ ਸੱਚੀ, ਉਹਦੇ ਚ ਬੜਾ ਔਖਾ ਨਹੀਂ ਉਹ
ਹਾਂਜੀ-ਹਾਂਜੀ ਸਹੀ ਗੱਲ ਹੈ ਤੁਹਾ ਵੀ ਅਗਰ ਨਹੀਂ ਪੈਸਾ ਜੋੜਾਂਗੇ, ਤੇ ਕੱਲ੍ਹ ਨੂੰ ਪਤਾ ਲੱਗੇ ਕੋਈ ਵੀ, ਪ੍ਰੋਬਲਮ ਦਾ ਨੀ ਪਤਾ ਤਾਂ ਉਹਦਾ ਘਰੇ ਵੀ ਕੋਈ ਪ੍ਰੋਬਲਮ ਆ ਸਕਦੀ ਹੈ, ਹਾਂਜੀ-ਹਾਂਜੀ
ਕੇ ਨਹੀਂ ਆਉਂਦੀ ਹੈ, ਪ੍ਰੋਬਲਮ ਤਾਂ ਅਚਾਨਕ ਹੀ ਆਉਂਦੀ ਹੈ, ਉਸ ਟਾਈਮ 'ਤੇ ਕਿਵੇਂ ਨਿਪਟਣਾ, ਨਾ ਉਸਦੇ ਨਾਲ ਉਹ ਆਪਾਂ ਪਹਿਲੇ ਤਿਆਰੀ ਕਰਕੇ ਰੱਖਣੀ ਚਾਹੀਦੀ ਉਹ ਪੂਰੀ ਸਾਰੀਆਂ ਔਰ ਹੁਣ ਤੋਂ ਹੀ ਕਰਕੇ ਰੱਖਾਂਗੇ ਨਾ। ਉਹ ਬੈਸਟ ਹੈਗਾ ਜ਼ਿਆਦਾ ਬੈਸਟ ਬੱਚਿਆਂ ਵਾਸਤੇ ਵੀ ਆਪਣੇ ਵਾਸਤੇ ਵੀ। ਬਹੁਤ ਜ਼ਰੂਰੀ ਹੈ। ਔਰ ਸਭ ਤੋਂ ਜ਼ਿਆਦਾ ਹੈ ਕਿ ਤੁਸੀਂ ਹੈਲਥ ਵਾਸਤੇ ਅਗਲੇਰੇ ਤੋਂ ਆਪਣਾ ਇੰਸ਼ੋਰੈਂਸ ਕਰ ਲਓ। ਇੰਸ਼ੋਰੈਂਸ ਬੜਾ ਕੰਮ ਆਉਂਦਾ ਉਸ ਟਾਈਮ ਤੇ ਕਿ ਹਾਂ ਚਲੋ ਪੈਸੇ ਨਹੀਂ ਹਾਥ 'ਚ ਤਾਂ ਆਪਣਾ ਇੰਸ਼ੋਰੈਂਸ ਦਾ
ਕਿਤੇ ਵੀ ਕਰੋ ਪਰ ਸੇਵਿੰਗ ਹੋਣੀ ਚਾਹੀਦੀ ਹੈ, ਕਿਉਂਕਿ ਐਮਰਜੈਂਸੀ ਦੇ ਵੇਲੇ ਆਪਾਂ ਕੱਢ ਲੈਂਦੇ ਹਾਂ ਪੈਸੇ ਹੈ ਨਾ ਫਿਰ ਥੋੜ੍ਹਾ ਜੋ ਅਤੇ ਚਲੋ ਥੋੜ੍ਹਾ ਜੋ ਬਚਿਆ। ਔ ਚਾਹੇ ਉਹਨੂੰ ਆਪਾਂ ਉੱਥੇ ਆਪਣੇ ਬੈਂਕ ਚ ਹੀ ਪਵਾ ਦਿੰਦੇ ਹਾਂ।
ਹਾਂ ਨੀ, ਇੱਕ ਮੇਨ ਗੱਲ ਹੈ ਕਿ ਆਪਣਾ ਘਰ ਚ ਨਾ ਰੱਖੋ ਤੁਸੀਂ, ਘਰ ਦੇ ਵਿੱਚ ਰੱਖੋਗੇ ਨਾ ਉਹ ਫਿਰ ਇੱਕ, ਇੱਕ ਥੋੜ੍ਹਾ, ਥੋੜ੍ਹਾ ਕੱਢਦੇ ਰਹੋਗੇ ਕੱਢਦੇ ਰਹੋਗੇ ਉਹ ਫਿਰ ਕਿੱਥੇ ਨਿਕਲ ਜਾਂਦੇ ਪਤਾ ਨਹੀਂ ਚੱਲਦਾ। ਹਾਂ ਤੁਸੀਂ ਪਦਾਂ ਦੇ ਕਿਟੀਆਂ ਪਾਲੋ ਬੀਸੀਆਂ ਪਾਲੋ ਇਹਦੇ ਚ ਵੀ ਪਤਾ ਹਾਂ ਉੱਥੇ
ਹੋਰ ਸਾਈਡ ਇਨਕਮ ਆਪਣੀ ਅਗਰ ਹੋ ਰਹੀ ਹੈ ਤਾਂ ਉਹ ਅਲੱਗ ਰੱਖ ਲਓ।
ਹਾਂਜੀ ਵਹੀ ਉਹੀ ਵਹੀ ਵਧੀਆ ਨੇ ਉਹ
ਹਾਂਜੀ ਪਰ ਉਹ ਹਾਂ ਪਰ ਅਗਰ ਪੂਰੇ ਹੀ ਪੂਰੇ ਵਰਤ ਦੋਗੇ ਪੈਸੇ ਤੇ ਫਿਰ ਕੋਈ ਫਾਇਦਾ ਨਹੀਂ ਹੈ ਉਹਦਾ ਹਨਾ ਜਿੰਨੇ ਪੈਸੇ ਆ ਰਹੇ ਨੇ ਪੂਰੇ ਤੁਸੀਂ ਵਰਤ ਦਿੱ ਤੇ ਤੁਸੀਂ ਸੋਚੋ ਕਿ ਚਲੋ ਅਗਲੇ ਮਹੀਨੇ ਤੋਂ ਸੇਵਿੰਗ ਕਰਾਂਗੇ, ਬਟ ਉਹ ਕਦੀ ਹੋ ਹੀ ਨਹੀਂ ਪਾਏਗੀ। ਚਾਹੇ ਤੁਸੀਂ ਘੱਟ ਤੋਂ ਘੱਟ ਪੈਸੇ ਨਾਲ ਸੇਵਿੰਗ ਸ਼ੁਰੂ ਕਰੋ ਪਰ ਕਰੋ।
ਕਰੋ ਜ਼ਰੂਰ ਕਰੋ ਬਈ ਅੱਜ ਕੱਲ ਤਾਂ ਪੋਸਟ ਚ ਦੇਖ ਲੋ ਨਾ ਪੋਸਟ ਦੇ ਵਿੱਚ ਵੀ ਹੈਗੇ, ਹਜ਼ਾਰ ਰੁਪਏ ਤੋਂ ਹੀ ਸਟਾਰਟ ਹੋ ਜਾਂਦੀ ਉਹਦੇ ਚ ਉਹ ਤਾਂ ਘਰ ਆ ਕੇ ਲੈ ਜਾਂਦੇ ਆ। ਮਹੀਨੇ ਦਾ ਹਜ਼ਾਰ ਰੁਪਏ ਭਰਲੋ ਉੱਥੇ ਹਾਂਜੀ ਉਹਦੇ ਵੀ ਉਹਦੇ ਚ ਵੀ ਜ਼ਿਆਦਾ ਆਪਾਂ ਨੂੰ ਫ਼ਾਇਦਾ ਹੈਗਾ, ਉਹਦੇ ਚ ਵੀ ਅੱਜ ਕੱਲ੍ਹ
ਕਿਉਂਕਿ ਬੈਂਕ ਦੇ ਵਿੱਚ ਵੀ ਤੁਸੀਂ ਅਗਰ ਕਰਾਓਗੇ ਨਾ, ਬੈਂਕ ਦੇ ਵਿੱਚ ਰੱਖਣ ਦਾ ਵੀ ਇੰਨਾ ਕੋਈ ਫਾਇਦਾ ਨਹੀਂ ਕਿਉਂਕਿ ਉਹਦੇ 'ਚ ਇੰਟਰਸਟ ਬਿਲਕੁਲ ਹੀ ਨਹੀਂ ਮਿਲਦਾ ਹਨਾ, ਤੁਸੀਂ ਇਸ ਤੋਂ ਵਧੀਆ ਕਿ ਹਾਂ ਕਿਸੀ ਉਹਦੇ ਵਿੱਚ ਲਗਾ ਦਿਉ ਮਿਊਚੁਅਲ ਫੰਡ ਵਿੱਚ ਲਗਾ ਦਿਉ ਬਟ ਹਾਂ ਕਿ ਉਹ ਤੁਹਾਡਾ ਟਰੱਸਟ ਹੋਣਾ ਚਾਹੀਦਾ ਹੈ, ਕਿ ਉਹ ਤੁਹਾਡਾ ਸਹੀ ਹੋਣਾ ਚਾਹੀਦਾ ਬੰਦਾ ਜੋ ਵੀ ਹੈ।
ਸਹੀ ਗੱਲ ਹੈ, ਉਹੀ ਵਹੀ ਜਿੱਥੇ ਪੈਸੇ ਲਾ ਰਹੇ ਹੋ ਪਹਿਲੇ ਉੱਥੇ ਪੂਰਾ ਇਨਕੁਆਇਰੀ ਲੈ ਲਓ। ਕਿ ਹਾਂ ਉਹ ਪ੍ਰੋਪਰ ਹੈਗੇ ਹੈ, ਕਿੱਥੇ ਉਹਨਾਂ ਦਾ ਨੁਕਸਾਨ ਮਤਲਬ ਜਿੱਦਾਂ ਹੁਣ ਕੋਈ, ਕੋਈ ਬੈਂਕ ਹੋ ਜਾਂਦੀ ਹੈ ਲਗਾ ਦਿੰਦੇ ਹਾਂ ਆਪਾਂ ਪੈਸਾ ਬਟ ਉਹ ਬਾਅਦ ਚੋ ਫਲੋਪ ਹੋ ਜਾਂਦੀ ਹੈ।
ਫਰੋਡ ਹੋ ਜਾਂਦਾ ਜਾਂ ਕੋਈ ਲੈ ਹਾਂਜੀ ਗਾਇਬ ਹੋ ਜਾਂਦੇ ਨੇ ਪੈਸੇ ਲੈ ਕੇ ਕਿਉਂਕਿ ਜਿਹਨੂੰ ਜਾਂਣਦੇ ਹੋ ਪੈਸੇ ਦਾ ਵਿਸ਼ਵਾਸ ਉਹਦੇ ਤੇ ਹੀ ਕਰਨਾ ਚਾਹੀਦਾ।
ਹਾਂ ਸਹੀ ਗੱਲ ਹੈ, ਉਹ ਤਾਂ ਚੇ ਕਰਨਾ ਚਾਹੀਦਾ ਵਹੀ ਇਸੇ ਕਰ ਕਿ ਤੋ ਨਹੀਂ ਆਜ ਕੱਲ ਦਾ ਜ਼ਮਾਨਾ ਵੀ ਹੈ ਨਾ।
ਸਹੀ ਗੱਲ ਆ ਹਾਂਜੀ, ਹਾਂਜੀ ਇਹ ਵੀ ਇੱਕ ਰਿਸਪੋਂਸੀਬਿਲਿਟੀ ਹੁੰਦੀ ਅਗਰ ਆ ਆਪਾਂ ਵੀ ਸ਼ੁਰੂ ਕਰਦੇ ਹਾਂ, ਅਤੇ ਫਿਰ ਕਿਸੇ ਨੂੰ ਕਦੇ ਵੀ ਲੋੜ ਪੈ ਸਕਦੀ ਫਿਰ, ਇਹ ਨਹੀਂ ਹੋਣਾ ਚਾਹੀਦਾ ਹੈ। ਕਿ ਸਾਨੂੰ ਦੇ ਦਿਉ ਸਾਨੂੰ ਦੇ ਦਿਉ ਫਿਰ ਆਪਾਂ ਸਭ ਦੇ ਨਾਲ ਕੋਪਰੇਟ ਕਰਕੇ ਚੱਲਣਾ ਪੈਂਦਾ ਹੈ। ਕਿਉਂਕਿ ਸਭ ਸਭ ਨੂੰ ਲੋੜ ਹੁੰਦੀ ਹੈ। ਸਭ ਕਹਿਣਗੇ ਸਾਨੂੰ ਪਹਿਲਾਂ ਦੇ ਦੇਦੋ, ਸਭ ਕਹਿਣਗੇ ਸਾਨੂੰ ਪਹਿਲਾਂ ਦੇ ਦੇਦੋ, ਇਹੀ ਗੱਲ ਹੈ।
ਨ ਰੋੜਗੇ ਦੇਖੋ ਸਭ ਨੂੰ ਲੋੜ ਹੈ। ਹੁਣ ਵੀ ਦੇਖੋ ਜ ਕਿਟੀ ਆ ਨਾ ਮੈਂ ਵੀ ਚ ਮੈਂ ਹੀ ਚਲਾਉਂਦੀ ਹਾਂ ਕਿਟੀ, ਹੁਣ ਜਿਹਨੂੰ ਲੋੜ ਹੁੰਦੀ ਹੈ ਨਾ ਉਹ ਮੈਨੂੰ ਪੈਲਾਂ ਹੀ ਬੋਲ ਦਿੰਦਾ, ਕਿ ਅੱਜ ਕਿਸਮਤ ਤੁਹਾਨੂੰ ਪੈਲੇ ਕਿਸੇ ਦਾ ਫੋਨ ਤਾਂ ਨਹੀਂ ਆਇਆ। ਕਿਨ ਨੇ ਮੰਗੀ ਤਾਂ ਨਹੀਂ ਹੈ। ਫਿਰ ਮੈਂ ਉਹਨਾਂ ਨੂੰ ਬੋਲ ਦਿੰਦੀ ਹਾਂ ਨਹੀਂ ਕਿਹਨੇ ਨਹੀਂ ਮੰਗੀ ਕੀਤੀ ਅਜੇ ਤੱਕ ਤ ਫਿਰ ਬੋਲਦੇ ਫਿਰ ਮੈਨੂੰ ਦੇ ਦੋ ਤੁਸੀਂ ਮੈਨੂੰ ਲੋੜ ਹੈਗੀ ਹੈ। ਮੈਂ ਨਾ ਠੀਕ ਹੈ। ਲੈ ਲਓ ਤੁਸੀਂ ਫਿਰ
ਨੀ ਮਜਬੂਰੀ ਹੁੰਦੀ ਹੈ ਹੋਰ ਕੋਈ ਪੈਸਾ ਲਗਾ ਰੇਹਾ ਹੈ। ਅਤੇ ਫਿਰ ਉਹ ਇਸੇ ਲਈ ਲਗਾਏਗਾ ਨਾ ਕਿ ਉਹਨੂੰ ਮਿਲੇ ਪੈਸੇ
ਸਹੀ ਗੱਲ ਹੈ ਉਹਨਾਂ ਨੂੰ ਲੱਗੇਆ ਨਾ ਚਲੋ ਹੁਣ ਮੈਂਸੀ ਸੇਫ ਕੀਤਾ ਉਹਨਾਂ ਨੂੰ ਇੱਕ ਆਸ ਹੁੰਦੀ ਹਾਂ ਇੱਥੇ ਆਪਾਂ ਸੇਵ ਕੀਤਾ ਤਾਂ ਐਨ ਟੈਮ ਤੇ ਸਾਨੂੰ ਜਦ ਵੀ ਲੋੜ ਹੈ ਤੋਂ ਮਿਲ ਜਾਣਾ।
ਹਾਂਜੀ-ਹਾਂਜੀ ਇਸ ਲਈ ਬਸ ਹਾਂਜੀ ਇਸ ਲੋਕ ਸੇਵਿੰਗ ਕਰਦੇ ਵੀ ਨੇ ਕਿਉਂਕਿ ਉਹ ਕਰਨਾ ਐਸੀ ਲਈ ਜ਼ਰੂਰੀ ਹੋਏ ਕੱਲ ਨਾਲ ਨਹੀਂ ਪਤਾ ਬੁੜਾਪੇ ਚ ਵੀ ਅਗਰ ਕੱਲ ਨੂੰ ਤੁਸੀ ਜੋਬ ਨਹੀਂ ਕਰ ਪਾਓਗੇ ਕੁਝ ਹੋ ਗਿਆ ਤੁਆਡੀ ਤਬੀਅਤ ਖਰਾਬ ਹੋ ਗਈ ਤੁਹਾਨੂੰ ਪੈਸੇ ਦੀ ਲੋੜ ਹ ਤੇ ਸਾਡੇ ਕੋਲ ਪੈਸੇ ਹੋਣਗੇ ਤੁਹਾਨੂੰ ਕਿਸੇ ਤੋਂ ਮੰਗਣਾ ਹੀ ਨਹੀਂ ਪਏਗਾ ਇਸ ਲਈ ਸੇਵਿੰਗ ਇਮਪੋਰਟੈਂਟ ਹੁੰਦੀ ਐ
ਅੱਜਕਲ ਜੇਕਰ ਤੁਸੀਂ ਰਿਸ਼ਤੇਦਾਰੀ ਚ ਵੀ ਕਿੱਥੇ ਮੰਗੋਗੇ
ਅਗਰ ਲਓਗੇ ਵੀ ਨਾ ਤੇ ਤੁਹਾਨੂੰ ਉਹ ਮੰਗ ਓ ਲੋਕ ਸੁਣਾ ਸੁਣਾ ਕੇ ਤੁਹਾਨੂੰ ਕੈਣਗੇ ਦੇ ਦੋ ਤੁਸੀਂ ਲਿਤਾ ਅਸੀਂ ਲਿ ਸੀ ਤੇ ਫਿਰ ਲੋਕੀ ਮੰਗ ਵੀ ਲੈਦੇ ਨੇ ਤੇ ਉਹ ਚੀਜ਼ ਤੇ ਹੋਰ ਬੜੀ ਲੱਗਦੀ ਹ ਕਿ ਜ ਦ ਕੋਈ ਮੰਗੇ ਤੇ ਤਾਂ ਵੀ ਤੁਸੀਂ ਨਾ ਦੇ ਪਾਓ ਫੇਰ ਹੈ ਨਾ ਬੁਰਾ ਲੱਗਦਾ ਕਿ ਕਾਸ਼ ਆਪਾਂ ਸੇਵਿੰਗ ਕੀਤੀ ਹੁੰਦੀ ਅੱਜਕਲ ਬਿਮਾਰੀ ਆ ਇੰਨੀਆਂ ਕਤੇ ਦਸ ਕੇ ਨਹੀਂ ਆਦੀਆਂ ਨੇ
ਨਹੀਂ ਆਂਦੀ ਸੱਚੀ ਗੱਲ ਹੈ ਪਤਾ ਨਹੀਂ ਹੁੰਦਾ ਅੱਜ ਕੱਲ ਤਾਂ ਬੋਲਦਾ ਨਾ ਕੁਝ ਵੀ ਨਹੀਂ ਉਹ ਜਰਾ ਜਿਹਾ ਕੁਛ ਹੋ ਜੇ ਨਾ ਕੋਈ ਨਹੀਂ ਆਂਦਾ ਆਪਣੇ ਵਰਗੇ
ਹੋਸਪਿਟਲ ਦੇ ਇ ਨੇ ਬਿਲ ਹੁੰਦੇ ਨੇ ਕਿਉਂਕਿ ਤਾਂ ਤੁਸੀਂ ਨੋਰਮਲ ਤੁਸੀ ਦਵਾਈ ਲੈਣ ਜਾਓਗੇ ਤਾਂ ਹੀ ਤੁਹਾਡੇ ਹਜ਼ਾਰ ਦੋ ਹਜਾਰ ਪੰਜ ਹਜਾਰ ਐਵੇਂ ਲਾ ਦੇ
ਹਾਂ ਉਹੀ ਲੱਗ ਜਾਂਦੇ ਡਾਕਟਰ ਦੀ ਫੀਸ ਹੀ ਪੰਜ ਸੋ ਰੁਪੇ ਫੀਸ ਹੁੰਦੀ ਹ ਅੱਜ
ਹਾਂਜੀ ਇਸ ਲਈ ਆਪਾਂ ਕੈਂਦੇ ਆ ਚਲੋ ਜੋ ਵੀ ਹੈ ਥੋੜ੍ਹਾ ਬੋਤ ਕਰਦੇ ਰਹੋ ਇੱਕ ਆਪਣੀ ਫਿਕਸ ਕਰ ਲੋ ਉਹ ਕੱਢ ਦੋ ਬਸ ਬਾਕੀ ਆਪਣਾ ਜਿਵੇਂ ਔਖੇ ਸੌਖੇ ਚ ਥੋੜ੍ਹਾ ਔਖਾ ਹੋਕੇ ਵੀ ਕੱਢ ਲਉ ਬਟ ਇੱਕ ਟਾਈਮ ਤਾਂ ਤੁਹਾਨੂੰ ਲੱਗੇਗਾ ਨਹੀਂ ਆਪਾਂ ਸਹੀ ਕੀਤਾ ਸੀ ਸੇਵਿੰਗ ਕਰਕੇ
ਸਹੀ ਸਹੀ ਗੱਲ ਹੈ ਔਰ ਇਹ ਸੱਚੀ ਹੁੰਦਾ ਹੈ ਹੁਣ ਮੈਂ ਕਰ ਰਹੀ ਹਾਂ ਨਾਸੇ ਮੈਨੂੰ ਵੀ ਲੱਗਦਾ ਕਿ ਹਾਂ ਮੈਂ ਬੋਤ ਅੱਛਾ ਕੀਤਾ ਕਿ ਜਿੱਥੇ ਸੇਵਿੰਗ ਵਾਸਤੇ ਰੱਖਿਆ ਕਿ ਕਦੋਂ ਵੀ ਲੋੜ ਹੁੰਦੀ ਹੈ ਤਾਂ ਕਰ ਲੈਂਦੇ ਆਪਾਂ ਉਹਦੇ ਕਰਕੇ ਨਹੀਂ ਤੁਸੀਂ ਵੀ ਟਰਾਈ ਕਰੇਓ ਤੁਸੀਂ ਵੀ ਕਿ ਚਾਲੂ ਕਰੋ ਅੱਛਾ ਹੈ ਤੁਹਾਡੀ ਸੇਵਿੰਗ ਹੋਏਗੀ ਤਾਂ ਬਹੁਤ ਵਧੀਆ ਹੋਏਗਾ ਕੰਮ ਓਕੇ ਠੀਕ ਹੈ ਚਲੋ ਓਕੇ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ